ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ, ਠੀਕ ਆ ਜੀ ਠੀਕ ਆ, ਤੁਸੀਂ ਸੁਣਾਓ
ਵੀ ਵਧੀਆ, ਕੀ ਕਰ ਰਹੇ ਸੀ
ਬਸ ਬੈਠੇ ਸੀ, ਫੋਨ ਲਾ ਰਹੇ ਸੀ
ਅੱਛਾ ਜੀ, ਅੱਛਾ ਜੀ
ਏ ਹਾਂਜੀ
ਹੋਰ ਘਰ ਪਰਿਵਾਰ ਸਭ ਮੈਂ ਵੀ ਫ੍ਰੀ ਬੈਠੀ ਸੀ ਹੁਣੀ, ਹਾਂਜੀ ਚਲੋ ਵਧੀਆ ਹੈ। ਤੇ ਮੈਮ ਅੱਜ ਆਪਾਂ ਗੱਲ ਕਰਾਂਗੇ, ਸਵੇਰੇ ਜਲਦੀ ਉੱਠਣ ਦੇ ਫਾਈਦੇ
ਹਾਂਜੀ -ਹਾਂਜੀ ਤੁਸੀਂ ਦੱਸੋ, ਤੁਸੀਂ ਕਿੰਨੇ ਵਜੇ ਉੱਠਦੇ ਹੋ ਸਵੇਰੇ
ਮੈਂ ਮੈਮ ਪੰਜ ਵਜੇ ਉੱਠਦੀ ਹਾਂ
ਅੱਛਾ ਜੀ
ਹਾਂਜੀ, ਸ ਸੱਤ ਹਾਂਜੀ, ਸੱਤ ਪੰਜ, ਸੱਤ ਦਸ ਤੇ ਮੇਰੇ ਬੱਚਿਆਂ ਦੀ ਵੈਨ ਆ ਜਾਂਦੀ ਹੈ
ਫੇਰ ਹਾਂਜੀ, ਬੱਚਿਆਂ ਵਾਲਿਆਂ ਨੂੰ ਤਾਂ ਵੈਸੇ ਹੀ ਬੜਾ ਟਾਈਮ ਤੇ ਉੱਠਣਾ ਪੈਂਦਾ ਹੈ, ਚਾਰ- ਚਾਰ ਵਜੇ, ਸਾਢੇ ਚਾਰ -ਪੰਜ, ਕਈ ਤਾਂ ਬਹੁਤ ਜਲਦੀ ਉੱਠ ਉੱਠਦੇ ਆ ਜੀ, ਬਹੁਤ ਚੰਗੀ ਗੱਲ ਹੈ, ਵੈਸੇ ਤਾਂ ਸਿਹਤ ਲਈ ਇਹ ਵੀ
ਵਧੀਆ ਗੱਲ ਹੈ, ਪਤਾ ਕਿ ਮੈਮ ਦੁਪਹਿਰੇ ਫਿਰ ਧੁੱਪ ਹੋ ਜਾਂਦੀ ਦੇਖੋ ਇੰਨੀ
ਹਾਂਜੀ -ਹਾਂਜੀ -ਹਾਂਜੀ
ਨੌ ਵਜੇ ਤੋਂ ਬਾਅਦ
ਨੌ ਵਜੇ ਤੋਂ ਬਾਅਦ ਗਰਮੀਆਂ 'ਚ ਜੀ ਕੰਮ ਵੀ ਨੀ ਹੁੰਦੇ ਜ਼ਿਆਦਾ, ਦਸ ਵਜੇ ਤੋਂ ਬਾਅਦ ਤਾਂ ਏਦਾਂ ਹੁੰਦਾ ਵੀ ਤ ਦੁਪਹਿਰ ਹੋ ਗਈ ਹੈ ਜਿਵੇਂ, ਹਾਂਜੀ- ਹਾਂਜੀ- ਹਾਂਜੀ
ਹਮ
ਸਵੇਰੇ ਉੱਠਣ ਨਾਲ ਆਪਨੇ ਕੰਮ ਵੀ ਬਹੁਤ ਜ਼ਿਆਦਾ ਹੁੰਦੇ ਆ
ਇਹ ਤਾਂ ਹੈਗਾ ਹੀ ਹੈ, ਮੈਡਮ ਕੋਈ ਚਲੋ ਬਰਤਨ ਹੈ, ਕੋਈ ਕੱਪੜੇ ਵਗੈਰਾ ਨਾ ਦੇਖੋ ਜਲਦੀ ਧੋਤੇ ਜਾਂਦੇ ਨੇ ਹਨਾ
ਬਹੁਤ ਹਾਂਜੀ, ਬਹੁਤ ਫਾਇਦੇ ਆ ਸਵੇਰੇ ਜਲਦੀ ਉੱਠਣ ਦੇ ਪੜ੍ਹਾਈ ਵਾਲੇ ਬੱਚਿਆਂ ਨੂੰ ਵੀ ਤੇ ਘਰ ਜਿਹੜੇ ਰਹਿੰਦੇ ਆ, ਕੰਮ ਕਾਰ ਕਰਨ ਵਾਲਿਆਂ ਨੂੰ ਵੀ ਬਹੁਤ ਫਾਇਦੇ ਆ ਇਸ ਚੀਜ਼ ਦੇ ਜਿਹੜਾ ਕੰਮ ਆਪਾਂ ਸਵੇਰੇ ਜਲਦੀ ਉੱਠ ਕੇ ਕਰ ਸਕਦੇ ਹਾਂ, ਉਹ ਆਪਾਂ ਦੁਪਹਿਰ ਨੂੰ ਨੀ ਕਰ ਸਕਦੇ, ਹੁੰਦਾ ਹੀ ਨੀ ਦੁਪਹਿਰ ਨੂੰ
ਨਾ ਹੁੰਦਾ ਨੀ ਜੀ, ਮੈਨੂੰ ਤਾਂ ਨਾ ਵੈਸੇ ਬਹੁਤ ਜਿਆਦਾ ਗਰਮੀ ਲੱਗਦੀ ਹੈ, ਤੇ ਮੈਨੂੰ ਇਹ ਹੋ ਜਾਂਦਾ ਵੀ ਚਲੋ ਜਲਦੀ- ਜਲਦੀ ਨਿਬੜ ਜੇ
ਹਾਂ, ਨਿਬੜ ਜਾਵੇ ਉਹੀ ਚੰਗਾ ਉਹ ਵਧੀਆ ਰਹਿੰਦਾ, ਬੰਦਾ ਫਿਰ
ਤੁਸੀਂ ਕਿੰਨੇ ਵਜੇ ਉੱਠਦੇ ਹੋ
ਮੈਂ ਤਾਂ ਜੀ ਹਾਲੇ ਤਾਂ ਲੇਟ ਹੀ ਉਠਦੀ ਹਾਂ, ਕਿਉਂਕਿ ਮੇਰਾ ਬਾ 'ਚ ਹਾਲੇ ਸਕੂਲ ਜਾਂਦਾ ਨੀ ਛੋਟਾ, ਹਾਂਜੀ ਛੋਟਾ ਉਹ ਸਕੂਲ ਨਹੀ ਜਾਂਦਾ ਹਲੇ, ਹੁਣ ਬਸ ਅਗਲੇ ਸਾਲ ਤੋਂ ਪਲੇ ਵਿਚ ਜਾਏਗਾ ਜਦੋਂ ਸਕੂਲ ਪਾਤਾ ਉਦੋਂ ਡਿਊਟੀ ਸ਼ੁਰੂ ਹੋ ਜਾਣੀ ਹੈ
ਹੈ ਕੁਛ ਆਏ ਆ ਮੈਮ ਚਲੋ ਬੱਚੇ ਵਾਲੇ ਨੂੰ ਨਾ ਉਹੀ ਗੱਲ ਜਲਦੀ ਉਠਿਆ ਵੀ ਨਹੀਂ ਜਾਂਦਾ, ਕਿਉ ਰਾਤ ਨੂੰ ਬੱਚੇ ਨੇ ਕਦੇ ਫੀਡ ਲੈਣੀ ਦੇਖੋ
ਮੈਨੂੰ ਹਾਂਜੀ ਇਸ ਚੀਜ਼ ਦੀ ਦਿੱਕਤ ਹੈ, ਕਿਉਂਕਿ ਇਹਨੇ ਆਪਣੀ ਮਰਜ਼ੀ ਨਾਲ ਸੋਣਾ ਬਾਰਾਂ ਵਜੇ ਜੇ ਸਾਢੇ ਬਾਰਾਂ ਵਜੇ ਏਦਾਂ ਸੌਦਾ ਫੇਰ ਮੈਨੂੰ, ਵਿੱਚ ਵਿੱਚ ਵੀ ਕਈ ਵਾਰ ਰਾਤ ਨੂੰ, ਸਾਰੀ- ਸਾਰੀ ਰਾਤ ਕਈ ਵਾਰ ਨਹੀਂ ਸੌਦਾ ਕੁਛ ਦਿੱਕਤ ਹੈ, ਕੁਛ ਅਨੋਖਾ ਹੈ ਕਿਸੇ ਚੀਜ਼ ਤੋਂ ਉਹ ਫਿਰ ਮੈਨੂੰ ਤਾਂ, ਮੈਂ ਉੱਠਦੀ ਵੈਸੇ ਕੋਸ਼ਿਸ਼ ਕਰਦੀ, ਜਲਦੀ ਉੱਠਾਂ ਪਰ, ਬੱਚੇ ਕਾਰਨ ਹਾਂਜੀ ਉਠਿਆ ਨਹੀਂ ਜਾਂਦਾ, ਸਹੀ ਗੱਲ ਆ ਹੋ ਹੀ ਜਾਂਦਾ ਲੇਟ ਅੱਠ ਸਾਡੇ ਤੇ ਅੱਠ ਹਾਂਜੀ-ਹਾਂਜੀ-ਹਾਂਜੀ। ਬੱਚਿਆਂ ਨਾਲ ਕੰਮ ਵੀ ਬਥੇਰਾ
ਹਾਂਜੀ ਹਾਂ ਬੱਚਿਆਂ ਨਾਲ ਕੰਮ ਬਹੁਤ ਹੈ।
ਥਰ ਨਾਲ ਲੈ ਇਹ ਦੇਖਿਆ ਮੈਂ ਇਹ ਜਿਹੜੇ ਜਿੰਮ ਵੀ ਜਾਂਦੇ ਹੈ ਸੈਰ ਵੀ ਕਰਦੇ ਆ ਕਈ ਦੇਖੋ ਬਜ਼ੁਰਗ ਸਵੇਰੇ ਜਲਦੀ ਉਠ ਉਠ ਜਾਂਦੇ ਆ ਉਹਨਾ ਨੂੰ ਕੋਈ ਕੰਮ ਥੋੜ੍ਹੀ ਐ ਉਹਨਾਂ ਨੇ ਕੋਈ ਆਪਣੇ ਬੱਚੇ ਥੋੜ੍ਹੀ ਭੇਜਣੇ ਆ ਕਿਸੇ ਦਾ ਕੁਛ ਨੀ ਹੈ ਦੇਖਲੋ ਫਿਰ ਵੀ ਉਹ ਪੰਜ ਮੈਂ ਦੇਖਦੀ ਹੁੰਦੀ ਕਈ ਵਾਰ ਪੰਜ ਵਜੇ ਉਠ ਕੇ ਸੈਰਾਂ ਤੇ ਤੁਰੇ ਹੁੰਦੇ ਆ।
ਹਾਂਜੀ ਹਾਂ ਉਹ ਆਪਣੀ ਸਿਹਤ ਪਤਾ ਕੀ ਮੈਡਮ ਦੇਖੋ ਸਿਹਤ ਵਧੀਆ ਬਣਦ
ਸਿਹਤ ਲਈ ਹੈ ਹਾਂਜੀ ਸਹੀ ਗੱਲ ਹੈ ਉਹਨਾਂ ਨੇ ਸਾਰਾ ਦਿਨ ਘਰ ਰਹਿਨਾ। ਉਹ ਇੱਕ ਸਵੇਰ ਦੀ ਸੈਰ ਕਰ ਲਈ ਜਾਂ ਸ਼ਾਮ ਨੂੰ ਵੀ ਕਈਆਂ ਦੀ ਹੁੰਦੀ ਹੈ ਕਿ ਸਵੇਰੇ ਵੀ ਕਰਨੀ ਹੈ ਤੇ ਸ਼ਾਮ ਨੂੰ ਵੀ ਕਰਨੀ ਹੈ। ਸੈਰ ਹਾਂ ਉਹ ਫਿਰ ਕਰ ਲੈਂਦੇ ਦੇਖ ਲਓ। ਤੁਸੀਂ ਸਵੇਰੇ ਉਠਦੇ ਸੈਰ ਕਰਦੇ ਆ ਤੇ ਸਾਰਾ ਦਿਨ ਆਰਾਮ ਨਾਲ ਫਿਰ ਚਾਹੇ ਖਾਣ ਪੀਣ ਸੌਣ ਫੇਰ ਉਹ ਦਾ ਸਰੀਰ ਫਿੱਟ ਰਹਿੰਦਾ।
ਇਹ ਵੀ ਦੇਖੋ ਮੈਡਮ ਜਿਹੜੇ ਸ਼ੂਗਰ ਦੇ ਪੇਸ਼ੈਂਟ ਨੇ
ਹਾਂਜੀ ਉਹਨਾਂ ਨੂੰ ਤਾਂ ਬਹੁਤ ਜ਼ਰੂਰੀ ਹੈ ਬੀ ਪੀ ਵਾਲਿਆਂ ਨੂੰ ਵੀ ਸ਼ੂਗਰ ਵਾਲਿਆਂ ਨੂੰ ਤਾਂ ਬਹੁਤ ਡਾਕਟਰ ਕਹਿੰਦੇ ਆ ਸਵੇਰ ਦੀ ਸੈਰ ਕਰੋ। ਸਵੇਰ ਦੀ ਸੈਰ ਜਿੰਨਾ ਫਾਇਦਾ ਦਿੰਦੀ ਹੈ ਨਾ। ਸਵੇਰ ਦੀ ਸੈਰ ਈ ਜੋ ਫਾਇਦਾ ਦਿੰਦੀ ਹੈ ਸਵੇਰੇ ਜਲਦੀ ਉਠਣਾ ਕਈ ਤੁਸੀਂ ਦੇਖੋ ਚਾਰ ਵਜੇ ਉਠ ਕੇ ਪੂਜਾ ਪਾਠ ਕਰਦੇ ਆ।
ਕਰਦੇ ਨੇ ਮੈਡਮ ਹਾਂ ਜਿਵੇਂ ਹੁਣ ਬਾਣੀ ਏ ਲਾ ਲੋ ਤੁਸੀਂ ਇੱਕ ਤਰ੍ਹਾਂ ਦੇ
ਨਹੀਂ- ਨਹੀਂ ਸਹੀ ਗੱਲ ਹੈ ਮੇਰੇ ਮਦਰ ਇਨਲਾ ਵੀ ਪੰਜ ਸਾਢੇ ਚਾਰ ਵਜੇ ਉੱਠ ਜਾਂਦੇ ਆ। ਉਹਨਾਂ ਨੇ ਉਹ ਠਾਕੁਰ ਜੀ ਰੱਖੇ ਹੋਏ ਆ ਉਹ ਪੰਜ ਵਜੇ ਥ ਸਵੇਰੇ ਪੂਜਾ ਕਰਦੇ ਆ ਉਹ ਵੀ ਬਹੁਤ ਕਹਿੰਦੇ ਚੰਗੀ ਹੁੰਦੀ ਹੈ ਸਵੇਰੇ ਕਰਨੀ ਵੀ ਪੂਜਾ
ਮੈਂ ਵੀ ਰੱਖੇ ਹੋਏ ਨੇ ਠਾਕੁਰ ਜੀ। ਹਾਂਜੀ- ਹਾਂਜੀ ਮੈਂ ਵੀ ਉਹ ਨੂੰ ਬੱਚਿਆਂ ਵਾਂਗ ਉਹਨਾਂ ਦੀ ਕੇਅਰ ਕਰਦੀ ਹਾਂ।
ਹਾਂਜੀ-ਹਾਂਜੀ-ਹਾਂਜੀ।
ਤੇ ਬਾਕੀ ਸਵੇਰੇ ਉਠਣਾ ਤਾਂ ਬਹੁਤ ਵਧੀਆ ਗੱਲ ਹੈ ਮੈਮ ਦੇਖੋ ਹਾਂਜੀ ਜਿਹੜਾ ਇਹ ਸ ਸਵੇਰ ਦਾ ਮਤਲਬ ਦਿਨ ਦਾ ਪਹਿਲਾ ਪਹਿਰ ਹੈ ਨਾ।
ਬਹੁਤ ਚੰਗਾ ਹਰ ਚੀਜ਼ ਲਈ ਪਾਠ ਪੂਜਗ ਲੈ ਲੋ ਚਾਹੇ ਸੈਰ ਲੈ ਲੋ ਚਾਹੇ ਕੋਈ ਕੰਮ ਲੈ ਲਓ ਕਰਨਾ। ਘਰ ਦਾ ਉਹ ਜਿੰਨਾ ਸਵੇਰੇ ਜਲਦੀ ਹੁੰਦਾ ਨਾ ਉਹ ਸਾਰੇ ਦਿਨ 'ਚ ਨਹੀਂ ਹੁੰਦਾ। ਉਨਾ ਲੇਟ-ਲੇਟ ਹੁੰਦਾ ਰਹਿੰਦਾ ਆਪਾਂ ਜਿੰਨਾ ਕਰੀ ਜਾਵਾਂਗੇ।
ਹਾਂਜੀ-ਹਾਂਜੀ ਬਾਕੀ ਸਵੇਰੇ
ਏਦਾਂ ਲੱਗਦਾ ਕਿ ਆਪਣੇ ਕੋਲ ਟਾਈਮ ਬਹੁਤ ਹੈ ਹਾਂਜੀ-ਹਾਂਜੀ।
ਤਾਂ ਹੈ ਬਾਕੀ ਨਾ ਪਤਾ ਕੀ ਮੈ ਇੱਕ ਤਰ੍ਹਾਂ ਦੀ ਨਾ ਐਨਰਜੀ ਜਿਹੀ ਐਵੇਂ ਆਂਦੀ ਹੈ ਵੀ ਚੱਲੋ ਨਾ ਸਾਰੇ ਜਿਹੜੇ ਸੁੱਤੇ ਪਏ ਨੇ ਉਹ ਦੇ ਸੁੱ
ਹਾਂ ਜੇ ਉਠ ਜਾਣਗੇ ਤੇ ਕੰਮ ਹਾਂ ਹੋਰ ਜਿਆਦਾ ਵੱਧ ਜਾਂਦਾ ਉਹ ਕੰਮ ਜੇ ਉੱਠ ਜਾਣ ਨਹੀਂ ਸਹੀ ਗੱਲ ਛੁੱਟੀਆਂ ਹੁਣ ਚੱਲ ਰਹੀਆਂ ਸੀ। ਤੇ ਬੱਚੇ ਘਰ ਸੀਗੇ ਹਾਂ ਨਹੀਂ ਸਹੀ ਗੱਲ ਹੈ।
ਹਾਂਜੀ
ਸਵੇਰੇ ਉਠਣਾ ਬਹੁਤ ਇਸ ਚੀਜ਼ ਦਾ ਬਹੁਤ ਫਾਇਦਾ ਦਿੰਦਾ ਜਿਹਨਾਂ ਨੂੰ ਆਦਤਾਂ ਸਵੇਰੇ ਉਠ ਠੰਡੀਆਂ ਉਹ ਸਭ ਤੋਂ ਵਧੀਆ
ਕਈ ਵਾਰ ਤਾਂ ਮੈਡਮ ਹੋ ਜਾਂਦਾ ਦੇਖੋ ਕਿ ਰਾਤ ਨੂੰ ਲੇਟ ਵਗੈਰਾ ਹੋ ਜਾਂਦੇ ਆ ਮੇਰੀ ਸਟੀਚ ਜਿੰਦਾ ਕੰਮ ਹੈ ਨਾ। ਮੇਰਾ ਤੇ ਮੈਨੂੰ ਇਹ ਹੋ ਜਾਂਦਾ। ਕਈ ਵਾਰ ਗਿਆਰਾਂ- ਗਿਆਰਾਂ ਸਾਢੇ ਗਿਆਰਾਂ ਗਿਆਰਾਂ ਮੈਂ। ਜਾਂਦੇ ਨੇ। ਫੇਰ ਮੈਨੂੰ ਜ਼ਰੂਰ ਥੋੜਾ ਜਿਹਾ ਲੇਟ ਹੋ ਜਾਂਦਾ। ਨਹੀਂ ਆਲਮੋਸਟ ਉੱਠੇ ਖੜ ਇਆ ਪੰਜ ਸਾਢੇ ਪੰਜ ਆ।
ਅੱਛਾ। ਇੱਕ ਦੇਖ ਲਓ ਰੂਟੀਨ ਜਿਹਦੀ ਬਣੀ ਹੁੰਦੀ ਹੈ। ਨਾ ਉਹ ਪੱਕੀ ਕੀ ਬਣੀ ਆ। ਉਹ ਬੰਦਾ ਜੇ ਨਾ ਉੱਠੇ ਨਾ ਨੇ ਕੁ ਟਾਈਮ ਤੇ। ਉਹਨੂੰ ਫੇਰ ਕੁਛ ਹੁੰਦਾ ਰਹਿੰਦਾ।
ਉਹਦੀ ਤਾਂ ਮੈਡਮ ਐਟੋਮੈਟਿਕ ਅੱਖ ਖੁੱਲ੍ਹ ਜਾਣੀ।
ਅੱਖ ਉਸੇ ਟਾਈਮ ਹੀ ਖੁੱਲਣੀ ਆ। ਜਿਹਨੂੰ ਆਦਾਂ ਪਈਆਂ ਹੋਈਆਂ ਨਾ ਜਿਹੜੇ ਟਾਈਮ ਚ। ਉੱਠਣ ਦੀ ਹੈ ਚੀਜ਼ ਵੀ ਮੈਂ ਨੋਟਿਸ ਕੀਤੀ ਹੈ। ਹਨਾ ਹੁਣ ਫਿਸ ਜਾਂਦੇ ਸੀ ਮੈਂ ਵਿਆਹ ਤੋਂ ਪਹਿਲੇ। ਉਹ ਉਸੇ ਟਾਈਮ ਤੇ ਅ ਖੁੱਲਣੀ- ਖੁੱਲਣੀ ਹੈ ਤੇ ਹੁਣ ਦੇਖਲੋ ਹੁਣ ਹਾਂ। ਖੁੱਲਦੀ ਹੈ। ਜਿਹੜਾ ਟਾਈਮ ਪੱਕਾ ਹੋਵੇ ਸਕੂਲ ਵਾਲੇ ਬੱਚਿਆਂ ਦਾ ਵੀ ਏਦਾਂ ਹੀ ਹੈ। ਜੇ ਉਹਨਾਂ ਨੇ ਓਨੇ ਵੱਜੇ ਉੱਠਣਾ। ਉੱਠਣਾ ਤੇ ਉੱਠ ਜਾਂਦੇ ਕਈ ਬੱਚੇ ਕਈਆਂ ਨੂੰ ਉਠਾਉਣਾ ਪੈਂਦਾ। ਕਈ ਪੂਰੇ ਆਪਣੇ ਟਾਈਮ ਤੇ ਉੱਠ ਜਾਂਦੇ ਆ ਉਸੇ ਵੇਲੇ।
ਹੁਣ ਮੇਰੀ ਮੇਰੇ ਬੱਚੇ ਨੇ ਕੱਲ ਇਹਨਾਂ ਦਾ ਸਕੂਲ ਲੱਗਿਆ ਸੀ। ਇੱਕ ਨੂੰ ਤੇ ਪਹਿਲੇ ਦਿਨ ਤਾਂ ਮੈਡਮ ਇਹਨਾਂ ਨੂੰ ਬੜਾ ਔਖਾ ਹੋਇਆ ਮੈਨੂੰ ਵੀ ਔਖਾ ਜਿਹਾ ਹੋਇਆ। ਘਰ ਆਈ। ਹਾਂਜੀ। ਤੇ ਮੰਮਾ। ਜੇ ਰਹਿੰਦਾ ਮੈਂ ਨਾ ਚੱਲ ਰਹਿੰਦੇ ਮੇਰਾ। ਮੁੜ ਵੀ ਨੀ ਹੈਗਾ ਰਹਿਣ ਦੋ ਅੱਜ ਭੇਜੀ। ਜੀ ਬਸ ਮੈਨੂੰ ਵੀ ਥੋੜਾ ਜਿਹਾ ਔਖਾ ਜਹਾ ਲੱਗਿਆ। ਪਰ ਹੁਣ ਹੌਲੀ- ਹੌਲੀ।
ਪਰ ਹੁਣ ਭੇਜਣਾ ਤਾਂ ਹਾਂਜੀ ਪੈਣਾ ਹੀ ਸੀਗਾ। ਫਿਰ ਇੱਕ ਅੱਧਾ ਦਿਨ ਹੁਣ ਲੱਗੇਗਾ ਫੇਰ ਓਦਾਂ ਹੀ ਰੂਟੀਨ ਬਣ ਜਾਏਗੀ।
ਹਾਂਜੀ ਇਹ ਤਾਂ ਹੈਗਾ ਹੀ ਹੈ ਕਿ ਸਵੇਰੇ- ਸਵੇਰੇ। ਹੋ ਜਾਂਦਾ ਵੀ ਚਲੋ। ਝਾੜੂ ਪੋਚਾ ਟਾਈਮ ਨਾਲ ਹੋ ਜਾਂਦਾ ਦੇਖੋ ਹਾਂਜੀ ਸਬਜ਼ੀ- ਸੁਬਜੀ। ਜੀ ਸਵੇਰੇ ਬਣਾਲੋ ਦੇਖੋ ਸ਼ਾਮ ਦੀ।
ਸ਼ਾਮ ਦੀ ਦਿੱਕਤ ਨੀ ਰਹਿੰਦੀ। ਸਵੇਰ ਜਿਹੜਾ ਸਵੇਰੇ ਕੰਮ ਹੋਣਾ ਨਾ। ਉਹ ਸਭ ਤੋਂ ਵਧੀਆ ਸਭ। ਜਿਵੇਂ ਬਣਾ ਕੇ ਰੱਖ ਦੋ। ਤੇ ਸ਼ਾਮ ਨੂੰ ਤੁਹਾਨੂੰ ਟੈਸ਼ਨ ਨੀ ਹੁੰਦੀ। ਕਿ ਅਸੀਂ ਆਹ ਕੀ ਖਾਵਾਂਗੇ ਅੱਜ ਕੀ ਬਣਾਵਾਂਗੇ।
ਹੁਣ ਮੈਨੂੰ ਇਹ ਹੋ ਜਾਂਦਾ ਮੈਡਮ ਵੀ ਮੈਂ ਸਵੇਰੇ ਸਵੇਰੇ ਬਣਾਉਣਾ। ਚਲੋ ਮੈਂ ਆਪਣਾ ਸਾਰੇ ਦਿਨ ਦੇ ਵਿੱਚ ਜਿਹੜਾ ਮੈਂ ਆਪਣਾ ਵਰਕ ਕਰ ਰਹੀ। ਹਾਂ ਮੈਂ ਆਪਣਾ ਉਹ ਕਰੀ ਜਾ।
ਹਾਂ ਜੇ ਕੋਈ ਕੰਮ ਵੀ ਕਰਨਾ ਹੋਵੇ ਉਹ ਵੀ ਹੋ ਜਾਂਦਾ। ਕਈ ਘਰਾਂ ਚ ਇੱਦਾਂ ਦੀ ਰੋਟੀਨ ਹੈਗੀ ਹੈ। ਕਿ ਉਹ ਸਵੇਰੇ - ਸਵੇਰੇ ਆਪਣਾ ਕੰਮ ਕਰ ਲੈਂਦੇ ਰੋਟੀ ਸਬਜ਼ੀ ਦਾ।
ਹਾਂਜੀ ਕਈ- ਕਈ ਘਰ ਦੇਖੋ ਜਿੰਨਾ ਇਹ ਡੰਗ। ਜਿਹਨਾਂ ਦੇ ਪਸ਼ੂ ਰੱਖੇ ਹੋਏ ਨੇ। ਦੇਖੋ ਡੰਗਰ ਰੱਖੇ ਹੋਏ ਨੇ ਉਹਨਾਂ ਨੂੰ ਤਾਂ ਸਵੇਰੇ ਚਾਰ ਵੱਜੇ ਉੱਠ ਹੀ ਉੱਠਣਾ ਪੈਂਦਾ।
ਉੱਠਣਾ ਹੀ ਪੈਂਦਾ। ਉਹਨਾਂ ਦੀ ਉਹ ਪੱਕੀ ਡਿਊਟੀ ਬਹੁਤ ਜ਼ਿਆਦਾ।
ਹਾਂਜੀ ਕਿਉਂ ਸੰਨੀ ਕਰਨੀ। ਉਹਨਾ ਨੇ ਡੰਗਰਾਂ ਨੂੰ ਪਾਣੀ ਪਿਆਉਣਾ ਦੇਖੋ ਧਾਰਾਂ ਕੱਢਣੀਆਂ।
ਜਿੱਦਾਂ ਆਪਾਂ ਆਪਣੀ ਰਖਵਾਲੇ ਕਰਨੀ ਆਂ। ਉਹਨਾਂ ਦੀ ਵੀ ਤਾਂ ਕਰਨੀ ਪੈਂਦੀ ਹੈ। ਕਿੱਦਾਂ ਉਹਨਾ ਨੂੰ ਸਾਰਾ ਸੰਭਾਲਣਾ ਰੱਖ।
ਹੁਣ ਆਪਣੇ ਬੱਚੇ ਤਾਂ ਆਪਾਂ ਤਾਂ ਮੈਡਮ ਬੋਲ ਕੇ ਵੀ ਦੱਸ ਦਿੰਦੇ ਆ। ਤਾਂ ਅਣਬੋਲ ਨੇ ਨਾ।
ਥੋੜ੍ਹੀ ਬੋਲ ਸਕਦੇ ਹੈ।
ਉਹ ਬੋਲ ਕੇ ਵੀ ਨੀ ਦੱਸ ਸਕਦੇ ਵੀ। ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ। ਉਹਨਾਂ ਦੀ ਕੇਅਰ ਤਾਂ ਆਪਾਂ ਨੂੰ ਕਰਨੀ ਪਊਗੀ ਬਾਕੀ‌। ਸਵੇਰੇ- ਸਵੇਰੇ ਸਾਡੇ ਹੁਣ ਗੁਵਾਂਢੀ ਨੇ ਮਤਲਬ ਬਹੁਤ ਜੀਅ ਲੱਗਦਾ ਮੈਡਮ। ਸਵੇਰੇ ਸਵੇਰੇ ਨਾ ਮੈਨੂੰ ਇਹ ਹੋ ਜਾਂਦਾ ਵੀ। ਪਹਿਲਾਂ ਤਾਂ ਮੈਨੂੰ ਡਰ ਜਾ ਲੱਗਦਾ ਮਤਲਬ ਕਈ ਵਾਰ ਮੇਰੀ ਪਹਿਲਾਂ ਅੱਖ ਖੁੱਲ ਜਾਂਦੀ ਹੈ। ਤੇ ਸੋਚ ਲੈਂਨੀ ਵੀ ਚਲੋ ਹੁਣ। ਉਠ ਖੜਦੀਆਂ ਫੇਰ ਜਦੋਂ ਐਏਂ ਹੋ ਜਾਂਦਾ ਵੀ। ਨਾ ਹਾਂ ਫੇਰ ਬਾਜੋਂ ਚਾਰ ਕ ਵੱਜ ਜਾਂਦੇ। ਫੇਰ ਮੈਨੂੰ ਐਏਂ ਹੋ ਜਾਂਦਾ ਹੈ। ਮੇਰੇ ਗੁਆਂਡੀ ਵੀ ਉਠ ਖੜੇ। ਮੈਂ ਵੀ ਉਠ। ਖੜਾ ਵੀ ਕੰਮ ਕਰਨਾ ਥੋੜਾ ਜਾਦਾ ਵਦੀਆ ਲੱਗਦੈ।
ਨਈ ਸਈ ਗਾਲ ਐ। ਹਾਂ ਸਵੇਰ ਦੀ ਤੂਸੀ ਹਵਾ ਦੇਖੀ ਕਿੰਨੀ ਫਰੈਸ਼ ਲੱਗਦੀ ਐ। ਜੋ ਓ ਨੌ ਵਜੇ ਤੋਂ, ਅੱਠ ਵਜੇ ਤੋਂ ਬਾਦ ਓ ਨੀ ਤੂਆਨੂੰ ਮਿਲੂਗੀ। ਜੋ ਸਵੇਰੇ - ਸਵੇਰੇ ਮਿਲਦੀ ਐ।
ਕੁਛ ਤਾ ਸਾਡਾ ਬੇੜਾ ਖੁੱਲੈ। ਮੈਡਮ ਸਾਡੇ ਤਾਂ ਧੁੱਪੇ ਬੋਤ ਆਂਦੀ ਐ।
ਹਾਂ।
ਕੰਢੇ ਲੜਨ ਲਾ ਜਾਂਦਾ ਨੇ ਅੱਠ -ਸਾਢੇ ਅੱਠ ਤੋਂ ਬਾਅਦ ਤਾਂ, ਉਸ ਤੋਂ ਪਹਿਲਾਂ- ਪਹਿਲਾਂ ਤਾਂ ਬਹੁਤ ਬਹੁਤ ਵਧੀਆ ਮੌਸ ਮੌਸਮ ਹੁੰਦਾ ਮਤਲਬ ਬੱਚਿਆਂ ਨੂੰ ਵੀ ਕਹਿ ਦਿੰਦੀ ਐ ਪੁੱਤ ਉੱਠ ਅਸੀਂ ਜੋ ਬਾਹਰ ਆ ਜਾਓ।
ਹਾਂ। ਬਹੁਤ ਵਧੀਆ, ਬਾਹਰ ਰਹਿ ਹੋਣਾ ਵੀ ਚਾਹੀਦਾ ਸਹੀ ਗੱਲ, ਸਵੇਰੇ।
ਹੂ, ਦੇਖੋ ਚਲੋ ਆਪਣਾ ਕਸਰਤ ਵਗੈਰਾ ਕਰਲੋ, ਜਿੰਮ ਜਾਓ, ਹਨਾ। ਜਿਹੜੇ ਜਾਂਦੇ ਨੇ, ਚੱਲੋ ਹੁਣ ਜਿਵੇਂ ਹਾਂ।
ਹਾਂ, ਇੱਥੇ ਸ਼ਹਿਰਾਂ ਸ਼ਰਾਂ ਚ' ਵੀ ਤਾਂ ਇਏਦਾਂ ਹੀ ਆ ਜਿਹਨਾਂ ਨੇ ਜਿੰਮ ਜਾਣਾ ਉਹਨਾਂ ਨੇ ਪੰਜ ਵੱਜੇ ਜਿੰਮ ਪਹੁੰਚ ਜਾਣਾ। ਉਹ ਰੂਟੀਨ ਉਹਨਾਂ ਨੇ ਪੱਕੀ ਬਣਾਈ ਹੋਈ ਹੈ ਆਪਣੀ।
ਸਵੇਰੇ -ਸਵੇਰੇ ਤੁਸੀਂ ਇਹ ਲਾ ਲਓ ਮੈਡਮ ਸੜਕਾਂ ਭਰੀਆਂ ਪਈਆਂ ਹੁੰਦੀਆਂ ਨੇ।
ਹਾਂ, ਸਹੀ ਗੱਲ ਹੈ, ਜਿਹੜੇ ਸੈਰਾਂ ਤੇ ਜਾਂਦੇ ਆ, ਉਹਨਾਂ ਦੀ ਸੜਕ ਉਹ, ਉਹਨਾਂ ਨੇ ਨਿਕਲਣਾ ਤੇ ਨਿਕਲਣਾ ਹੀ ਜੋ ਮਰਜ਼ੀ ਹੋ ਜਾਵੇ ਉਹਨਾਂ ਦੀ ਰੂਟੀਨ ਪੱਕੀ ਹੈ। ਹਾਂ, ਬੋਤ ਜਾਂਦੀਆਂ ਸੋਟੀਆਂ ਲੈ, ਲੈ ਕੇ ਤੂਰੀਆਂ ਹੋਨਗੀਆਂ, ਕਿੰਨੀਆਂ ਦੇਖਦੇ ਮੈਂ ਵੀ, ਹਾਂਜੀ।
ਉ ਏੱਨਾ ਮੈਡਮ, ਏਹ ਨਾ ਦਵਾਈਆਂ ਤੋਂ ਨਾ ਦੂਰ ਰੈਂਦਾ ਬੰਦਾ।
ਨਈ ਸਈ ਗਾਲ ਐ, ਅਪਨੇ ਲੀਏ ਤਾਂ ਇੰਨਾ ਕ ਤਾਂ ਕਰਨਾ ਚਾਈਦਾ ਜੀ, ਜ ਨਾਲੇ ਓਨਾਂ ਨੇ ਕੈੜਾ ਕੰਮ ਕਰਨੇ। ਘਾਰਦੇ, ਓਨਾਂ ਨੂੰ ਸਿਰਫ਼ ਅਪਨਾ ਦੇਖਨਾ, ਅਪਨੀ ਦੇਖ- ਰੇਖ ਕਾਰ ਲੈਨ ਤਾਂ ਓਹੀ ਬੋਤ ਐ। ਵੱਡੇਆਂ ਨੇ ਤਾਂ, ਕਈ ਕਰਦੇ ਨੀ ਘਰਾਂ ਦੇ ਕੰਮ ਬੈਠੇ ਰੇਂਦੇ ਐ, ਤੇ ਓ ਸਵੇਰੇ ਸੈਰ ਕਾਰ ਲੈਂਦੇ, ਓਨਾਂ ਲਈ ਓਹੀ ਬੋਤ ਹੁੰਦੀ ਐ।
ਹੁਣ ਜੇੜੇ ਮੈਡਮ ਖਾ ਲੈਂਦੇ ਨੇ, ਪੀ ਲੈਂਦੇ ਨੇ, ਉਥੇ ਈ ਬੈਠੇ ਰੈਂਦੇ ਨੇ, ਉਨਾਂ ਨੇ ਤਾਂ ਫੇਰ ਸੇਹਤ ਖਰਾਬ ਕਰਨੀ ਹੈ ਨਾ।
ਓ ਹਾਂ, ਓ ਕਈਂ ਹੈਗੇ ਏਦਾਂ ਦੇ, ਓ ਵੀ
ਜਿਵੇਂ, ਜਿਵੇਂ ਅਪਾਂ ਕੈਂਦੇ ਨਾ ਖਾਣ ਤੇ, ਤੇ ਪ੍ਹੈਲੇ ਨੰਬਰ ਤੇ ਨੇ। ਜੇ ਓਨਾਂ ਨੂੰ ਮਾੜਾ ਜਾ ਕੈਹ ਦੋ, ਬਈ ਤੁਰ ਫਿਰ ਲੋ, ਤੂਆਡੇ ਹਾਜਮ ਹੋਜੁ
ਹਾਂ ਸਈ ਗਾਲ ਹਾਂ, ਹਾਂ, ਹਾਂ ਓ ਨਈ ਓ ਸੋਚ ਪੁੱਚਦੇ ਨਈ, ਓਨਾਂ ਨੂੰ ਬਸ ਇੱਕੋ ਈ ਤੇ ਨਜਰ ਆਂਦੀ ਐ ਚੀਜ, ਖਾਣ- ਪੀਣ ਵਲ ਦੀਆਂ ਬੈ ਠ ਨੇਆ, ਕਈਆਂ ਨੂੰ ਨੀ ਹੁੰਦੀ ਇੰਨੀ ਅਪਨੀ, ਕੀ ਅਸੀ ਤੁਰ ਫਿ, ਤੂਰੀ ਤੂਰੀਏ। ਫਿਰੀਏ ਹਨਾ, ਸ ਫਿੱਟ ਰਵਾਂਗੇ, ਕੰਮ ਕਰਦੇ ਰਵਾਂਗੇ, ਤੇ ਚੰਗੇ ਰਵਾਂਗੇ।
ਹਾਂਜੀ ਕਈਆਂ ਨੇ ਦੇਖੋ ਅਪਣਾ ਸ਼ਰੀਰ ਕਿੰਨਾ ਫਿੱਟ ਰੱਖੇਆ ਹੁੰਦਾ, ਹਣਾ
ਬੋਤ ਏਨੀ ਉਮਰਾਂ ਚ' ਵੀ ਦੇਖਲੋ, ਕਈ ਫਿੱਟ ਬਿਲਕੁਲ ਸਈ ਪਏ ਏ, ਐੱਨੀਆਂ- ਐੱਨੀਆਂ ਪੌੜੀਆਂ ਚੜ ਲੈਂਦੇ ਐ। ਤੁਰ- ਫਿਰ ਲਂਦੇ ਐ, ਓ ਓਨਾਂ ਦੇ ਅਪਣੇ ਕਾਰਨ ਈ ਐ ਓਨਾਂ ਨੇ ਸ਼ੁਰੂ ਤੋਂ ਜਿੱਦਾਂ ਰੱਖੇਆ ਹੋਏਆ।
ਹਾਂਜੀ। ਉਈਂ ਤਾ ਹੈਗਾ ਵੀ, ਸਵੇਰ ਦੀ ਸੈਰ ਦੇਖੋ, ਸਵੇਰੇ ਜਲਦੀ ਉੱਠਣਾ ਬਹੁਤ ਵਧੀਆ ਗੱਲ ਹੈ। ਸਾਰੇ ਕੰਮ ਅਪਨੇ ਟੈਮ ਸਿਰ ਨਿਪੜ ਜਾਂਦੇ ਆ ਜੀ, ਹਾਂਜੀ, ਚਲੋ ਠੀਕ ਹੈ ਮੈਡਸ।
ਠੀਕ ਹੈ ਜੀ।